ਹੈਲੋ।
ਹੈਲੋ ਸਤਿ ਸ਼੍ਰੀ ਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਐ।
ਬਸ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਓ?
ਹਾਂਜੀ ਬਸ ਵਧੀਆ ਕੀ ਕਰਦੇ ਸੀ।
ਬਸ ਕੁਛ ਨੀ ਸ਼ੋਪਿੰਗ ਕਰਨ ਚੱਲਾ ਸੀ ਨਈ ਨਈ, ਬਸ ਕਰਨ ਚੱਲਾ ਸੀਗਾ ਸ਼ੋਪਿੰਗ। ਮੈਂ ਕਿਆ ਜਾਈਏ ਸ਼ੋਪਿੰਗ ਕਰ ਆਈਏ ਜਾ ਕੇ।
ਕੀ ਖਰੀਦ ਕੇ ਲਿਆਏ।
ਨਈ, ਜਾਣਾ ਨੀ ਸੋਚ ਰਿਆ ਕੱਪੜੇ ਕੁਪੜੇ ਲੈ ਆਈਏ।
ਹੂੰ।
ਹਾਂਜੀ ਹਾਂਜੀ ਹਾਂਜੀ।
ਵਧੀਆ ਨੀ।
ਹਾਂਜੀ ਹਾਂਜੀ, ਬੱਚਿਆਂ ਨੂੰ ਮੈਂ ਕਿਆ ਛੁੱਟੀਆਂ ਖਤਮ ਹੋ ਗਈਆਂ ਸਕੂਲ ਲੱਗਣੇ ਕੱਪੜੇ ਕੁੱਪੜੇ ਲਾ ਆਈਏ।
ਹਾਂਜੀ, ਸਕੂਲ ਇੱਕ ਤਰੀਕ ਤੋਂ ਲੱਗ ਜਾਣੇ ਬੱਚਿਆਂ ਦੇ।
ਹਾਂਜੀ ਹਾਂਜੀ, ਹਾਂਜੀ ਇੱਕ ਤਰੀਕ ਤੋਂ ਲੱਗ ਜਾਣਾ ਬੱਚਿਆਂ ਦੇ ਸਕੂਲ। ਹਾਂਜੀ ਹਾਂਜੀ, ਬਸ ਸ਼ੋਪਿੰਗ ਕਰਨ ਚੱਲਾਂ ਸੀ ਮੈਂ ਕਿਆ ਸਮਾਨ ਸਮੂਨ ਲੈ ਆਈਏ ਘਰ ਦਾ ਵੀ ਲੈ ਆਈਏ। ਬੱਚਿਆਂ ਦਾ ਵੀ ਲੈ ਆਈਏ ਕੱਪੜੇ ਕੁੱਪੜੇ ਦਾ ਲੈ ਆਈਏ ਬੂਟ ਬਾਟ ਵੀ ਲਿਆਣ ਵਾਲੇ ਸੀਗੇ। ਕਈ ਬੈਗ ਬੂਗ ਦੇਖੀਏ ਕਿਤਾਬਾਂ ਕਤੂਬਾਂ ਦੇਖੇ ਪ੍ਰੋਜੈਕਟ
ਬੈਗਸ ਵਗੈਰਾ ਹਰ ਚੀਜ਼ ਚਾਈ ਦੀ ਹੁੰਦੀ।
ਹਾਂਜੀ ਹਾਂਜੀ, ਹਾਂਜੀ ਉਸ ਉਸ ਹਿਸਾਬ ਨਾਲ ਫੇਰ ਦੇਖਣਾ ਪੈਂਦਾ।
ਹਾਂਜੀ ਦੇਖਣਾ ਪੈਂਦਾ ਬੱਚਿਆਂ ਨੂੰ। ਬਸ ਸਕੂਲ ਖੁੱਲ੍ਹ ਜਾਂਣੇ ਫੇਰ ਬੱਚਿਆਂ ਨੇ ਸਕੂਲ ਚੱਲ ਜਿਆ ਕਰ। ਬੋ ਦੇਖਣਾ ਪੈਂਦਾ
ਹਾਂਜੀ ਹਾਂਜੀ। ਹਾਂਜੀ ਹਾਂਜੀ, ਹਾਂਜੀ ਚਲੋ ਕੋਈ ਨੀ ਬਾਕੀ ਦੇਖ ਲਾਂਗੇ ਜਿੱਦਾਂ ਹੋਊਗਾ ਹੁਨ ਚੱਲਿਆ ਸੀ ਬਾਜ਼ਾਰ ਬਸ। ਮੈਂ ਕਿਆ ਜਾ ਆਈਏ ਲੈ ਆਈਏ। ਹਾਂਜੀ। ਹੈਲੋ।
ਹਾਂ। ਔਰ
ਹਾਂਜੀ- ਹਾਂਜੀ -ਹਾਂਜੀ- ਹਾਂਜੀ ਖਰੀਦ ਚੱਲੇ ਹਾਂਜੀ- ਹਾਂਜੀ ਬ ਖਰੀਦ ਚੱਲੇ ਬਸ ਚਾਹ ਚ' ਪੀ।
ਬਹੁਲ
ਗਰਮੀ ਬਸ ਪਈ ਜਾਂਦੀ ਬਸ ਵਧੀਆ ਪਈ ਜਾਂਦੀ ਹੈ। ਮਾੜੀ- ਮੋਟੀ ਪਈ ਜਾਂਦੀ ਹੈ। ਅੱਜ ਕੁਛ, ਅੱਜ ਬਾਹਰੋਂ ਹੀ ਮੰਗਵਾਇਆ ਸੀ ਸਮਾਨ, ਬਾਹਰੋਂ। ਹਾਂਜੀ- ਹਾਂਜੀ। ਹੋਰ ਤੁਸੀਂ ਵੀ ਜਾਓ ਸ਼ੋਪਿੰਗ- ਸ਼ੋਪਿੰਗ ਕਰੋ ਜਾ ਕੇ।
ਬਾਹਰ ਦਾ, ਇਸੇ ਬਾਹਰ ਦਾ ਖਾ ਖਾਣਾ ਨਹੀ। ਮੈਂ ਰੋਟੀ ਕਰ